ਹੈਲੋ
ਹੈਲੋ
ਹਾਂਜੀ ਦੀਦੀ ਕੀ ਹਾਲ-ਚਾਲ ਨੇ
ਵਦੀਆ ਜੀ, ਹੋਰ ਕੀ ਕਰਦੇ
ਬੱਸ ਹੁਣੇ ਫ੍ਰੀ ਹੋ ਕੇ ਬੈਠੇ ਸੀਗੇ ਬੋਲੋ ਤੁਸੀਂ ਸੁਨਾਓ, ਤੁਸੀਂ ਕਿੱਦਾਂ ਓ ਠੀਕ ਓਂ?
ਹਾਂਜੀ- ਹਾਂਜੀ।
ਹੰ ਹੋਰ ਅੱਜ ਜਿੱਦਾਂ ਸੰਡੇ ਐ, ਜਾਨਾ ਨੀ ਘੁੰਮਣ?
ਬੱਸ ਹੋ ਆਏ ਜਿੱਥੇ ਹੋ ਕੇ ਆਨਾ ਸੀਗਾ।
ਓਕੇ- ਓਕੇ-ਓਕੇ। ਹਾਂ, ਮੈਂ ਤੇ ਅੱਜ ਆਪ ਅਪਨੇ ਘਰਦਿਆਂ ਨੂੰ ਕਹਿ ਰਹੀ ਹੈਗੀ ਆਂ ਚੱਲੋ, ਸਾਰੇ ਫੋਨ ਚ ਲੱਗੇ ਹੋਏ ਐ।
ਹਨਜੀ ਜਦੋ ਦੇ ਫੋਨ ਆਏ ਨੇ ਲੋਕੀ ਅਪਨੇ ਪਰਿਵਾਰ ਨਾਲ ਘੱਟ ਗੱਲ ਕਰਦੇ ਨੇ ਫੋਨਾਂ ਨਾਲ ਜ਼ਿਆਦਾ ਲੱਗੇ ਰਹਿੰਦੇ ਨੇ।
ਹਾਂਜੀ, ਇਹ ਤਾਂ ਹੈ ਬਾਕੀ ਅੱਜ-ਕੱਲ੍ਹ ਹਰ ਇੱਕ ਚੀਜ਼ ਫੋਨ ਚ ਐ ਮੈਂ ਕਿਆ ਬਜ਼ਾਰ ਚੱਲੋ ਕਹਿੰਦੇ ਕਿ ਹੋਰ ਓਨਲਾਈਨ ਸ਼ੋਪਿੰਗ ਕਰ ਲੋ, ਬਾਜ਼ਾਰ ਕੀ ਕਰਨਾ ਹੈਗਾ ਜਾ ਕੇ
ਮੈਂ ਕਿਆ ਅੱਜ ਬਾਜ਼ਾਰ ਚੱਲਦੇ ਹੈਗੇ ਆਂ ਹੈਨਾ। ਇੱਥੇ ਕਾਫ਼ੀ ਚੀਜ਼ਾਂ ਲੱਗੀਆਂ ਹੁੰਦੀਆਂ ਨੇ
ਓਨਲਾਈਨ ਸ਼ੋਪਿੰਗ ਦੇਖੋ ਅਸੀਂ ਅੱਜ ਓਡਰ ਕਰਾਂਗੇ। ਤੇ ਹਫ਼ਤੇ ਬਾਅਦ ਚੀਜ਼ ਆਏਗੀ, ਅਗਰ ਅਸੀਂ ਬਾਜ਼ਾਰ ਜਾ ਕੇ ਲੈਨੇ ਆ। ਤੇ ਸਾਨੂੰ ਉਸੀ ਵਕਤ ਅਸੀਂ ਕੁਛ ਵੀ ਪਸੰਦ ਕਰਕੇ ਲੈ ਸਕਦੇ ਆਂ।
ਹਾਂਜੀ ਨਾਲੇ ਉਸੇ ਵੇਲੇ ਰਿਟਰਨ ਹੋ ਜਾਂਦਾ ਆ ਉਸੇ ਦਿਨ ਈ ਹੋ ਜਾਂਦਾ ਹੈਗਾ ਵਾ। ਤੇ, ਕੋਈ ਸੁਣਕੇ ਨੀ ਰਾਜੀ ਹੈਗਾ ਕਹਿੰਦੇ ਕੀ ਕਰਨਾ ਇੰਨੀ ਗਰਮੀ ਚ ਜਾ ਕੇ। ਔਫ ਲੈਨ ਮੰਗਾ ਲਓ। ਪਰ ਮੈਨੂੰ ਫੌਨ 'ਚ ਕੁਛ ਪਸੰਦ ਨੀ ਆਉਂਦਾ ਹੈਗਾ, ਹਨਾ।
ਫੋਨ ਚ ਡਿੱਗਦਾ ਕੁੱਛ ਹੋਰ ਐ ਰਿਐਲਟੀ ਜਦੋਂ ਘਰ ਮੰਗਵਾਓ ਹਾਂਜੀ ਕੁੱਛ ਹੋਰ ਹੀ ਆਉਂਦਾ।
ਹਾਂਜੀ ਨਾਲੇ ਓਦਾਂ ਵੀ ਹੁਣ ਹਰ ਇੱਕ ਚੀਜ਼ ਫੋਨਾਂ ਚ ਹੋ ਗਈ ਹੈ ਮੈਂ ਤੇ ਕਿਹਾ ਹੁਨ ਵਿੱਚ ਹੋੋਣ ਸੀ ਥੋੜੀ
ਹਾਂਜੀ।
ਤੇ ਹਣਾ।
ਪਸੰਦ ਵੀ ਕਰਨੀ ਹੁੰਦੀ ਹੈਗੀ ਮੰਨ ਲਓ ਕੋਈ ਫੰਕਸ਼ਨ ਆ ਗਿਆ ਤੇ ਲੈ ਲਉ। ਚਾਰ ਦਿਨ ਬਾਅਦ ਫੰਕਸ਼ਨ ਏ ਲੇਕਿਨ ਅਸੀਂ ਔਨਲਾਈਨ ਔਡਰ ਕਰਾਂਗੇ ਤੇ ਹਫ਼ਤੇ ਬਾਅਦ ਚੀਜ਼ ਆਏਗੀ ਤਾਂ ਤੇ ਫੰਕਸ਼ਨ ਹੀ ਨਿਕਲ ਜਾਣਾ।
ਹੋਰ ਕੀ। ਵਧੀਆ ਵੀ ਨੀ ਲਗਦਾ ਹੈਗਾ ਫੇਰ, ਫੰਕਸ਼ਨ ਵੀ ਟੈਸ਼ਨ ਚ ਹੁੰਦਾ ਵਾ ਹਨਾ। ਤੇ ਹੁਣ ਜਿੱਦਾਂ ਫੋਨਾ ਚ ਹੀ ਲੋਕੀ ਕਾਰਡ ਵੀ ਡ ਕਾਰਡ ਵੀ ਨੀ ਅੱਜ ਕੱਲ ਵੰਡਦੇ ਹੈਗੇ ਹਨਾ। ਫੋਨਾ ਚ ਹੀ ਭੇਜ ਦਿੰਦੇ ਹੈਗੇ ਕਾਰਡ ਵਗੈ- ਰਾ ਵੀ ਕੋਈ ਟਾਈਮਿੰਗ ਕਿੱਧਰੇ ਦੀ ਵੀ ਹੋਵੇ ਸਾਰੀ ਫੋਨ ਚ ਹੀ ਭੇਜ ਦਿੰਦੇ ਹੈਗੇ ਆ ਲੋਕੇਸ਼ਨ ਫੋਨ ਚ ਭੇਜ ਦਿੰਦੇ ਹੈਗੇ ਆ ਹਨਾ।
ਹਾਂਜੀ ਦੁੱਖ- ਸੁੱਖ ਦਾ ਵੀ ਦੇਖਲੋ ਅਗਰ ਕਾਡ ਨੀ ਲੋਕੀ ਛਪਾਂਨਦੇ ਹੈਗੇ ਉਹ ਵੀ ਫੋਨਾਂ ਤੇ ਸੈਂਡ ਕਰ ਦਿੰਦੇ ਨੇ ਵਟਸਐਪ ਤੇ।
ਹਾਂਜੀ- ਹਾਂਜੀ ਉਹ ਤਾਂ ਹੈ ਹਨਾ। ਓ ਸਟੇਟਸ ਪਾ ਦਿੰਦੇ ਆ ਸਭ ਨੂੰ ਪਤਾ ਲੱਗ ਜਾਂਦਾ ਹੈਗਾ ਵਾ ਹਨਾ। ਆਪਣਾ।
ਲੇਕਿਨ ਫੋਨਾਂ ਦੇ ਫਾਇਦੇ ਵੀ ਬਹੁਤ ਹੈਗੇ ਨੇ ਦੇਖੋ ਫੋਨਾਂ ਬਗੈਰ ਕਿਸੇ ਦੀ ਜ਼ਿੰਦਗੀ ਚੱਲਣੀ ਸਕਦੀ ਹੈਗੀ ਚਾਹੇ ਰਿਕਸ਼ੇ ਵਾਲੇ ਤੋਂ ਲੈ ਕੇ ਸਬਜ਼ੀ ਵਾਲੇ ਜੋ ਵੀ ਨੇ। ਅਮੀਰ ਤੋਂ ਅਮੀਰ ਗ਼ਰੀਬ ਤੋਂ ਗ਼ਰੀਬ ਹਰ ਇੱਕ ਬੰਦੇ ਨੂੰ। ਘਰ ਜਿੰਨੇ ਮੈਂਬਰ ਹੈ ਓਨੇ ਫੋਨ ਹੈ ਹੀ ਨੇ ਸਭ ਕੋਲ ਮੋਸਟਲੀ ਹੁੰਦੇ ਹੀ ਨੇ। ਕਿਉਂਕਿ ਹਰ ਇੱਕ ਦਾ ਕੰਮ ਹਰ ਇੱਕ ਦਾ ਕੰਮ ਜਿਹੜਾ ਨਾ ਫੋਨਾ ਤੇ ਹੁਣ ਬੱਚਿਆਂ ਦੇ ਸਕੂਲ ਦੀ ਪੜਾਈ ਆਉਂਦੀ ਫੋਨਾ ਤੇ ਕੋਲੇਜ ਵੇਲੇ ਬੱਚ ਬੱਚੇ ਨੇ ਉਹਨਾਂ ਨੂੰ ਵੀ ਫੋਨ ਦੇ ਉੱਤੇ ਕੁੱਛ ਨਾ ਕੁੱਛ ਆਉਂਦਾ ਹੈਗਾ ਵੇ ਜਿਹੜੇ ਜੋਬ ਕਰਨ ਵਾਲੇ ਨੇ ਉਹਨਾਂ ਨੂੰ ਵੀ ਫੋਨ ਚਾਹੀਦਾ ਹੈਗਾ ਵੇ ਔਰ ਜਿਹੜੇ ਹਸਬੈਂਡ ਜਿਹੜੇ ਘਰ ਦੇ ਬੰਦੇ ਨੇ ਉਹਨਾਂ ਨੂੰ ਵੀ ਆਪਣੀ ਡਿਊਟੀ ਤੇ ਜਾਣਾ ਹੁੰਦਾ ਉਹਨਾਂ ਨੂੰ ਵੀ ਆਪਣਾ ਲਿੰਕ ਰੱਖ ਣਾ ਪੈਂਦਾ ਫੋਨ ਇਚ, ਹਾਊਸ ਵਾਈਫ ਨੇ ਹਾਂਜੀ ਘਰ ਦੇ ਲੇਡੀਜ਼ ਨੇ ਉਹਨਾਂ ਨੂੰ ਵੀ ਫੋਨ ਚਾਹੀਦਾ ਹੈਗਾ ਵੇ, ਬਸ। ਸਭ ਦੀ ਜ਼ਰੂਰਤ ਬਣ ਚੁੱਕੀ ਹੈ ਅੱਜ ਦਾ ਫੋਨ।
ਹਾਂਜੀ- ਹਾਂਜੀ ਇਹ ਤਾਂ ਹੈ ਬਾਕੀ ਨਾ ਕੁੱਛ ਗੱਲੋਂ ਸਾਨੂੰ ਆਪ ਵੀ ਦੇਣਾ ਪੈਂਦਾ ਫੋਨ ਚ ਜਿੱਦਾਂ ਜੋ ਅੱਜ ਕੱਲ ਦਾ, ਮਾਹੋਲ ਚੱਲ ਰਿਹਾ ਹੈਗਾ ਵਾ। ਫੇਰ ਸਾਨੂੰ ਡਰ ਲੱਗਦਾ ਹੈਗਾ ਕਿ ਫੋਨ ਹੋਏਗਾ ਬੱਚੇ ਦੇ ਤੇ ਆਪਾਂ ਜਦੋਂ ਮਰਜ਼ੀ ਘਰ ਜਾ ਸਕਦੇ ਹੈਗੇ ਆ, ਹਨਾ। ਫੋਨ ਕਰ ਸਕਦੇ ਆ ਪੁੱਛ ਸਕਦੇ ਆ ਕਿੱਥੇ ਐ ਕਿੱਥੇ ਨਹੀਂ, ਹਨਾਂ। ਬੰਦਾ ਦਿਖਾ ਸਕਦਾ ਵੀਡੀਓ ਕਾਲ ਤੇ ਮੈਂ ਇੱਧਰ ਆ ਜਾਂ ਕਿੱਧਰ ਵੀ ਆ ਇਸ ਟਾਈਮ।
ਹਾਂਜੀ- ਹਾਂਜੀ।
ਤੇ ਇਨੇ ਡਰਨ ਵਾਲੇ ਪੇਸ਼ਂਟ ਜਿੱਦਾਂ ਪਹਿਲਾਂ ਲੋਕੀ ਭੇਜ ਦਿੰਦੇ ਸੀਗੇ ਤੇ ਡਰ ਲੱਗਾ ਰਹਿੰਦਾ ਸੀਗਾ ਹਨਾ।
ਹੂੰ ਅੱਜ ਦੀ ਕੁੜੀਆਂ ਦੇਖੋ ਜਿਵੇਂ ਕੁੜੀਆਂ ਵਾਸਤੇ ਅੱਜ ਦਾ ਮਾਹੌਲ ਕਿੰਨਾ ਖ਼ਰਾਬ ਹੈਗਾ ਵੇ ਲੇਕਿਨ ਕੁੜੀਆਂ ਕੋਲ ਫੋਨ ਹੁੰਦਾ ਵੇ ਉਹ ਐਮਰਜੈਂਸੀ ਡਾਇਲ ਕਰ ਸਕਦੀਆਂ। ਹੰਡਰਡ ਨੰਬਰ, ਵਨ ਜ਼ੀਰੋ ਏਟ ਹਾਂਜੀ। ਤੇ ਫੋਨ ਦੇ ਫਾਇਦੇ ਵੀ ਹੈਗੇ ਨੇ ਦੇਖੋ? ਦੇਖੋ ਅਗਰ ਕਿੱਥੇ ਜਾਣਾ ਅਸੀ ਤੇ ਟਿਕਟ ਬੁੱਕ ਕਰ ਸਕਦੇ ਹਾਂ। ਘਰ ਬੈਠੇ-ਬਿਠਾਏ ਟ੍ਰੇਨ ਦੀ ਟਿਕਟ ਕਰੋ। ਚਾਹੇ ਪਲੇਨ ਦੀ ਕਰੋ। ਚਾਹੇ ਕੈਬ ਕਰ ਲਓ।
ਹਾਂਜੀ-ਹਾਂਜੀ ਇਹ ਤੇ ਹੈ। ਸਾਨੂੰ ਜੇ ਜਿਹੜਾ ਵੀ ਐਪ ਸਸਤਾ ਲੱਗਦਾ ਹੈ ਜਾਂ ਜਿੱਥੋਂ ਵੀ ਸਾਨੂੰ ਸਸਤਾ ਆ ਰਿਹਾ ਹੈਗਾ ਵਾ ਕਿ ਸਾਨੂੰ ਇੰਨੇ ਹੀ ਅ ਕੀ ਕਹਿੰਦੇ ਨੇ ਇੰਨੇ ਪੈਸੇ ਦੇਣੇ ਹੈਗੇ। ਜਾ ਅਸੀਂ ਨਹੀਂ ਦੇਣਾ ਚਾਹੁੰਦੇ। ਸ਼ੇਅਰਿੰਗ ਕਰ ਸਕਦੇ ਆ ਹਨਾ ਤੇ ਸਭ ਪਤਾ ਲੱਗ ਜਾਂਦਾ ਵਾ ਜੀ ਰੈਪੀਡੋ ਆ ਗਈ ਹੋਈ ਹੈ, ਆਟੋ ਆ ਗਏ ਹੋਏ ਆ, ਬਾਈਕ ਆ ਗਈ। ਵਧੀਆ ਹੀ ਆ ਹਨਾ। ਤੇ ਬਾਕੀ ਇਹੀ ਹੈ ਕਿ ਤੁਹਾਨੂੰ ਓ ਫੋਨ ਦਾ ਮਤਲਬ ਫਾਇਦਾ ਤੇ ਫ ਫਾਇਦਾ ਤੇ ਬਹੁਤ ਹੈ। ਨੁਕਸਾਨ ਇਹੀ ਹੈ ਕਿ ਸਾਨੂੰ ਨਾ ਲਿਮਿਟ ਚ ਫੋਨ ਚਲਾਉਣਾ ਚਾਹੀਦਾ ਹੈ ਨਾ। ਕਿ ਆਪਣੀ ਸਿਹਤ ਤੋਂ ਵੱਧ ਕੇ ਨੀ ਕੁਛ ਹੁੰਦਾ ਹੈਗਾ ਬੰਦੇ ਨੂੰ ਕੀ ਲਿਮਿਟਸ ਵਿੱਚ ਚਲਾਣਾ ਚਾਹੀਦਾ। ਫੋਨ ਕਿ ਅਹ ਜਿੱਦਾਂ ਲਾ ਲੋੋ ਤੁਸੀਂ ਕਈ ਫੋਨ ਚਲਾਉਦੇ-ਚਲਾਉਦੇ ਉਹਨਾਂ ਨੂੰ ਪਤਾ ਨੀ ਲੱਗਦਾ ਘੰਟਾ ਹੋ ਜਾਂਦਾ ਦੋ-ਦੋ ਘੰਟੇ ਹੋ ਜਾਂਦੇ। ਹੈਗੇ ਹੈ। ਫੋਨ ਦੇ ਵਿੱਚ ਹੀ ਤੇ ਇਹਦੇ ਨਾਲ ਕੀ ਅੱਖਾਂ ਵੀ ਖ਼ਰਾਬ ਹੁੰਦੀਆਂ ਹੈਗੀਆਂ ਵਾ ਹਨਾ ਤੇ ਜੋ ਕਿ ਸਾਡੇ ਹਾਰਟ ਵਾਸਤੇ ਵੀ ਨੀ ਵਧੀਆ ਹੈਗਾ।
ਦੇਖੋ ਫੋਨ ਫੋਨ ਦੇ ਦੇਖੋ ਬਥੇਰੇ ਫਾਇਦੇ ਹੈਗੇ। ਜਿਵੇਂ ਸਾਨੂੰ ਕਿਸੇ ਨੇ ਲੋਕੇਸ਼ਨ ਭੇਜੀ। ਸਾਨੂੰ ਉਹਦਾ ਘਰ ਹੀ ਨੀ ਪਤਾ ਜੀ ਲੇਕਿਨ ਉਹਨੇ ਲੋਕੇਸ਼ਨ ਭੇਜ ਦਿੱਤੀ। ਅਸੀਂ ਜੀ ਪੀ ਐਸ ਲਗਾ ਕੇ ਉਹਦੇ ਘਰ ਡਾਇਰੈਕਟ ਲਾਈਵ ਲੋਕੇਸ਼ਨ ਤੇ ਪਹੁੰਚ ਸਕਦੇ ਹਾਂ ਅਸੀਂ
ਹਾਂਜੀ ਹੁਣ ਕਿਆ ਤਾਂ ਹੈ।
ਔਰ ਮੰਨ ਲਓ ਅਸੀਂ ਮਾਰਕੀਟ ਗਏ ਆ। ਸਾਡੇ ਕੋਲ ਪਰਸ ਬੰਦਾ ਘਰ ਭੁੱਲ ਗਿਆ। ਲੇਕਿਨ ਅਗਰ ਫੋਨ ਵੀ ਲੈ ਗਿਆ। ਨਾ ਤੇ ਅਸੀਂ ਜੀ ਪੇ ਚਲਾ ਕੇ ਜਾਂ ਪੇ ਟੀ ਐਮ ਕਰਕੇ ਅਸੀਂ ਪੇਮੈਂਟ ਕਰ ਸਕਦੇ ਹਾਂ। ਔਨਲਾਈਨ
ਹਾਂਜੀ-ਹਾਂਜੀ ਇਹ ਤਾਂ ਹੈ। ਬਾਕੀ ਫਾਇਦੇ-ਫਾਇਦੇ ਹੀ ਫਾਇਦੇ ਹੈਗੇ ਆ ਬਟ ਨੁਕਸਾਨ ਇਹੀ ਹੈ ਕਿ ਸਾਨੂੰ ਇੱਕ ਆਪਣੀ ਜਿਆਦਾ ਛੋਟੇ ਬੱਚੇ ਨੂੰ ਨੀ ਫੋਨ ਚਲਾਉਣ ਦੇਨਾ ਚਾਹੀਦਾ ਹਨਾ ਹੁੰਦਾ ਵਾ ਕਿ ਮਾਵਾਂ ਦੇ ਦਿੰਦੀਆਂ ਹੈ ਵਾ ਬੱਚਿਆਂ ਨੂੰ ਫੋਨ ਕਿ ਰੋਟੀ ਖਾਣ ਵੇਲੇ ਵੀ ਜਾਂ ਲਾ-ਲੋ। ਬਾਹਰ ਜੇ ਖੇਡਣ ਦਾ ਟਾਈਮ ਹੈ। ਤਾਂ ਉਸੇ ਟਾਈਮ ਵੀ ਉਹਨਾ ਨੇ ਫੋਨ ਦੇ ਦੇਣਾ ਹੈਗਾ ਵਾ ਯੂ ਪੀ ਆ ਯੂਨਟੀ ਵੀ ਨੀ ਹੁੰਦੀ ਮਾਇੰਡ ਵੀ ਮਤਲਬ ਓ ਫੋਨ ਵਿੱਚ ਈ ਰੈਂਦਾ ਹੈਗਾ ਵਾ ਹਨਾ। ਕਈਂ ਤਮ ਫੋਨ ਦੇ ਕਾਰਨ ਬਹੁ ਜਾਦਾ ਬਿਮਾਰ ਹੋ ਜਾਂਦੇ ਹੈਗੇ ਆ ਫੋਨ ਚਲਾ-ਚਲਾ ਕੇ ਈ ਹੁਨ ਜਿੱਦਾਂ ਪਿੱਛੇ ਜੇ ਜਿੱਦਾਂ ਗੇਮਸ ਸੀਗੀਆਂ ਪਬਜੀ ਆ ਹੋਰ ਵੀ ਬੋਤ ਸਾ ਸਾਰੀ ਔਨਲਾਈਨ ਗੇਮ ਸੀ ਜਿਨਾਂ ਨਾਲ ਬੱਚੇਆਂ ਦਾ ਕਿੰਨਾ ਦਮਾਗ ਵੀ ਖ਼ਰਾਬ ਹੋਇਆ ਹੈਗਾ ਵਾ ਹਨਾ। ਤੇ ਸਾਨੂੰ ਛੋਟੀ ਉਮਰ ਚ, ਹਾਂਜੀ ਤੇ ਸਾਨੂੰ ਛੋ ਟੀ ਉਮਰ ਦੇ ਮਤਲਬ ਬੱਚੇਆਂ ਦਾ ਧਿਆਨ ਰੱਖਨਾ ਚਾਈਦਾ ਹੈਗਾ ਖਾਸ ਕਰਕੇ ਫੋਨ ਤੋਂ ਹਨਾ ਕੀ ਫੋਨ ਓਨਾ ਨੂੰ ਲਿਮਿਟ ਦਾ ਚਲਾਨ ਦੇਨ ਬਾਕੀ ਰਾਤੀ ਨੀ ਸਾਨੂੰ ਚਲਾਨਾ ਚਾਈਦਾ ਹੈਗਾ ਸੋਨ ਵੇਲੇ
ਸਾਡਾ ਮਾਇੰਡ ਫਰੈਸ਼ ਰਵੇ ਸਾਨੂੰ ਨੀਂਦ ਵਦੀਆ ਆਵੇ ਜੇ ਅਸੀਂ ਫੋਨ ਚਲਾਂਦੇ ਰਵਾਂਗੇ ਫਿਰ ਸਾਨੂੰ ਨੀਂਦ ਵੀ ਐਦਾ ਆਂਦੀ ਹੈਗੀ ਆਪਾਂ ਸਵੇਰੇ ਉਠਾਂਗੇ ਐਦਾਂ ਲੱਗੇਗਾ ਕੀ ਅਸੀਂ ਥੱਕੇ-ਥੱਕੇ ਈ ਹੈਗੇ ਆਂ ਕੀ ਮਤਲਬ ਫਰੈਸ਼-ਫਰੈਸ਼ ਨੀ ਫੀਲ ਹੁੰਦਾ ਹੈਗਾ ਸਵੇਰੇ ਉੱਠ ਕੇ ਵੀ, ਤੇ ਐਹੀ ਐ ਕੀ ਸਾਨੂੰ ਫੋਨ ਘੱਟ ਚਲਾਨਾ ਚਾਈਦਾ ਵਾ। ਜਦੋਂ ਕੰਮ ਪਵੇ ਓਦੋਂ ਈ ਸਾਨੂੰ ਫੋਨ ਚਲਾਨਾ ਚਾਹੀਦਾ ਹਨਾ, ਬਾਕੀ ਐ ਵਾ ਸਾਨੂੰ ਫੋਨ ਜੇੜਾ ਹੈਗਾ ਵਾ ਓ ਵੀ ਦੂਰ ਰੱਖ ਕੇ ਹੋਨਾ ਚਾਈਦਾ ਹੈਗਾ ਵਾ ਹਨਾ। ਕੇ ਆਪਨੇ ਨੇੜੇ ਸਰਾਨੇ ਦੇ ਕੋਲ ਕਿਓਂਕਿ ਅੱਜ-ਕੱਲ ਸਬ ਨੂੰ ਆਦਤ ਐ ਕੀ ਓ ਸਰਾਨੇ ਦੇ ਨੇੜੇ ਹੀ ਫੋਨ ਰੱਖ ਕੇ ਸੋਂਦੇ ਹੈਗੇ ਆ, ਤੇ ਸਾਨੂੰ ਓ ਵੀ ਸੋਨਾ ਨੀ ਚਾਈਦਾ ਹੈਗਾ ਸਾਨੂੰ ਟੇਬਲ ਜਾਂ ਦੂਰ ਕਿਤੇ ਰੱਖਨਾ ਚਾਈਦਾ ਹੈਗਾ ਵਾ ਕਿਓਂਕਿ ਨਈਂ ਸਈ ਹੁੰਦਾ ਹੈਗਾ ਵੀ ਸਰੀਰ ਵਾਸਤੇ ਮਾਇੰਡ ਵਾਸਤੇ ਸਾਡੇ।
ਪਿਆਨੋ ਤੁੂੰ ਆਪਨੇ ਬੱਚੇਆਂ ਨੂੰ ਵੀ ਸਮਝਾਨਾ ਚਾਈਦਾ ਹੈਗਾ ਵੀ ਕੀ ਫੋਨ ਇੱਕ ਲਿਮਿਟ ਚ ਯੂ ਯੂਜ ਕਰਿਆ ਕਰੋ ਅਗਰ ਤੁਸੀਂ ਪੜ੍ਹਾਈ ਵਾਸਤੇ ਫੋਨ ਲੈ ਰਏ ਹੈਗੇ ਓ ਦੇਖੋ ਯੂਟਿਊਬ ਤੇ ਅੱਜ-ਕੱਲ ਬੋਤ ਅੱਛੇ-ਅੱਛੇ ਟੀਚਰ ਨੇ ਸਕੂਲ ਵਿੱਚ ਏਨਾ ਅੱਛਾ ਨਈ ਸਮਝਾ ਪਾਂਦੇ। ਕੀ ਪੂਰੀ ਕਲਾਸ ਦੇ ਮੰਨ ਲੋ ਤੀ-ਚਾਲੀ ਬੱਚੇ ਹੈਗੇ ਨੇ ਟੀਚਰ ਨਈ ਸਮਝਾ ਪਾਂਦੀ ਏਨੇ ਬੱਚਿਆਂ ਨੂੰ।
ਹਾਂਜੀ, ਹੁਨ ਜਿੱਦਾਂ ਅਸੀਂ ਕਿਚਨਜ ਦੇ ਹੈਕਸ ਦੇਖ ਸਕਦੇ ਆਂ ਹਨਾ ਯੂ ਟਿਊਬ ਤੋਂ ਅਗਰ ਸਾਡੇ ਕੋਲ ਕੋਈ ਚੀਜ਼ ਗ਼ਲਤ ਬਨਗੀ ਐ ਅਸੀਂ ਨਵੀਂ ਚੀਜ਼ ਬਨਾਨੀ ਐ ਹਨਾ, ਅਗਰ ਸਾਡੀ ਰੋ ਟੀ ਬਚ ਗੀ ਓਦੇ ਵੀ ਹੈਕਸ ਐ ਕੀ ਅਸੀਂ ਕਿੱਦਾਂ ਫੇਰ ਦੁਬਾਰਾ ਤੋਂ ਰੀ ਯੂਜ਼ ਕਰ ਸਕਦੇ ਆਂ ਨਮਕ ਤੇਜ਼ ਪੈ ਜਾਵੇ, ਕੁਛ ਐਦਾਂ ਦਾ ਹੋ ਜਾਵੇ। ਸਬ ਦੱਸ ਦਿੱਤੇ ਹੈਗੇ ਆ ਹਨਾ।
ਹਾਂਜੀ, ਹੋਰ ਬੱਚੇ ਦੇਖੋ ਪੜ੍ਹਾਈ ਵਾਸਤੇ ਯੂਜ ਕਰ ਸਕਦੇ ਹੈਗੇ ਨੇ ਕੁਛ। ਨਈਂ ਸਮਝ ਆ ਰਿਆ ਯੂਟਿਊਬ ਤੇ ਖੋਲ ਕੇ, ਜੋ ਵੀ ਆਪਨੇ ਸਕੂਲ ਦੀ ਕਲਾਸ ਡਾਲ ਕੇ ਐਨੇ ਅੱਛੇ-ਅੱਛੇ ਟੀਚਰ ਹੈਗੇ ਨੇ ਕੁਛ ਵੀ ਪੜ੍ਹਾਈ ਕਰ ਸਕਦੇ ਨੇ ਰਿਵਰਸ ਕਰਕੇ ਦੇਖ ਸਕਦੇ ਨੇ। ਹੁਨ ਟਵੀਸ਼ਨ ਲਗਾਓ ਜਾ ਸਕੂਲ ਭੇਜੋ ਕੋਈ ਮੈਡਮ ਬਾਰ-ਬਾਰ ਨੀ ਬਤਾਏਗੀ ਕੋਈ ਕੁਛ ਵੀ, ਲੇਕਿਨ ਅਸੀਂ ਯੂਟਿਊਬ ਤੇ ਫੋਨ ਦੇ ਜ਼ਰੀਏ ਦੇਖੋ ਬਾਰ-ਬਾਰ ਰਿਵਰਸ ਕਰਕੇ ਵੀ ਦੇਖ ਸਕਦੇ ਹੈਗੇ ਆਂ, ਹੁਨ ਕਰੋਨਾ ਦੇ ਟਾਈਮ ਈ ਦੇਖ ਲੋ ਬੱ ਬੱਚੇਆਂ ਨੂੰ ਅਗਰ ਮੋਬਾਇਲ ਨਾ ਹੁੰਦਾ ਤਾਂ ਬੱਚੇਆਂ ਦੀ ਪੜ੍ਹਾਈ ਦਾ ਪੂਰਾ ਇੱਕ ਸਾਲ ਖ਼ਰਾਬ ਹੋ ਜਾਂਦਾ ਲੇਕਿਨ ਓ ਵਾਸਤੇ ਬੱਚ ਗੇਆ ਨਾ ਪੜ੍ਹਾਈ ਦਾ ਸਾਲ, ਕੀ ਮੋਬਾਈਲ ਸੀਗੇ ਸਬ ਕੋਲ ਹਾਂਜੀ।
ਹਾਂਜੀ ਐ ਤੇ ਹੈ, ਅੱਜ-ਕੱਲ ਪੜਾਈ ਮਤਲਬ ਜਿੱਦਾਂ ਨਾ ਪੈਲੇ ਲੋ ਕੀ ਜਿੱਦਾਂ ਕੋਈ ਵੀ ਕੋਰਸ ਲੈ ਲੈਂਦੇ ਸੀਗੇ ਹਨਾ।
ਹਾਂਜੀ।
ਅੱਜ-ਕੱਲ ਬੱਚੇ ਜਿਹੜੇ ਆ ਫੋਨ ਚ ਦੇਖ ਲੈਂਦੇ ਹੈਗੇ ਕਿ ਉਸਦਾ ਫਾਇਦਾ ਵੀ ਹੈ ਕਿ ਨਹੀਂ ਸਾਨੂੰ ਆਉਣ ਵਾਲੇ ਟਾਈਮ ਤੇ ਜਿੱਦਾਂ ਪਹਿਲੇ ਬਹੁਤ ਜਿਆਦਾ ਬੱਚੇ ਚਿੰਤਾ ਰਹਿੰਦੀ ਸੀਗੀ ਬੱਚਿਆਂ ਨੂੰ ਕਿ ਅਸੀਂ ਕੀ ਕਰੀਏ ਟੈਨਥ ਤੋਂ ਬਾਅਦ ਅੱਜ-ਕੱਲ ਵਿੱਚ ਮਾਇਡ ਸੈਟ ਕੀਤਾ ਹੈ ਕੀ ਕਰਨਾ ਵਾ ਹਨਾ ਹੁਣ ਅੱਜ -ਕੱਲ ਜਿੱਦਾਂ ਇੰਸਟਾਗ੍ਰਾਮ ਤੇ ਕਿੰਨੇ ਵੀਡੀਓਜ਼ ਚਲੇ ਹੋਏ ਹੈ ਹੁਣ ਉਹਨਾਂ ਨੂੰ ਵੀ ਪੇਮੈਂਟਸ ਵਗੈਰਾ ਮਿਲਦੀ ਹੈਗੀ ਆ ਜਿਹੜੇ ਹੈਗੇ ਆ ਹਨਾ ਇੰਸਟਾਗ੍ਰਾਮ ਦੇ ਜਾਂ ਫੇਸਬੁੱਕ ਦੇ।
ਹਾਂਜੀ, ਮੰਨ ਲਓ, ਕਿਸੀ ਕੋਈ ਨਵਾਂ ਬੀ ਜਨਸ ਖੋਲਾ ਹੈਗਾ ਵੇ ਉ ਫੇਸਬੁੱਕ ਤੇ ਐਡ ਪਾਏ, ਇੰਸਟਾਗ੍ਰਾਮ ਤੇ ਪਾਏ। ਤੇ ਉਦਾ ਕੰਮ ਪਤਾ ਕਿੰਨਾ ਜਿਆਦਾ ਚੱਲ ਜਾਂਦਾ ਹੈਗਾ ਵੇ। ਮੰਨ ਲੋ, ਕੋਚਿੰਗ ਸੈਂਟਰ ਹੈ, ਕੋਈ ਬਿਊਟੀ ਪਾਰਲਰ ਖੋਲਿਆ ਕਿਸ ਨੇ ਸਿਲਾਈ ਦਾ ਕੰਮ ਖੋਲਿਆ ਹੈਗਾ ਵੇ ਤੇ ਉਹਦੀ ਐਡ ਪਾਉਣ ਦੀ ਦੇਰ ਐ ਨਾਲ ਕਦਾ ਕੰਮ ਬਹੁਤ ਜਿਆਦਾ ਚੱਲ ਜਾਂਦਾ, ਉਹਦੇ ਸ਼ਹਿਰ ਦੇ ਜਿੰਨੇ ਲੋਕ ਨੇ ਉਹ ਸਭ ਦੇਖ ਲੈਂਦੇ ਨੇ।
ਹਾਂਜੀ-ਹਾਂਜੀ।
ਹਾਂਜੀ।
ਫ਼ਾਇਦੇ ਹੈਗੇ ਆ, ਨੁਕਸਾਨ ਤੇ ਫੋਨ ਦੇ ਘੱਟ ਹੀ ਹੈਗੇ ਆ ਹਨਾ। ਬਾਕੀ ਸਾਨੂੰ ਹੋਰ ਫਾਇਦੇ ਏਸ ਚੋ ਲੱਭਣੇ ਚਾਹੀਦੇ ਹੈਗੇ ਆ ਫੋਨ ਚੋ। ਚਲੋ ਠੀਕ ਹੈ, ਸਤਿ ਸ੍ਰੀ ਅਕਾਲ ਜੀ।